ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਐ।
ਵਧੀਆ ਵਧੀਆ ਤੁਹੀਂ ਸੁਣਾਓ।
ਵਧੀਆ ਮਹਾਰਾਜ ਦੀ ਕਿਰਪਾ ਹੈਗੀ ਏ।
ਹੋਰ ਸੁਣਾਓ।
ਵਧੀਆ ਫਸਟ ਕਲਾਸ ਤੁਸੀਂ ਦੱਸੋ। ਹਾਂਜੀ ਉਕੇ ਰਪੋਰਡ ਤੁਸੀਂ ਦੱਸੋ ਮਹਾਰਾਜ ਦੀ ਫੁੱਲ ਬਟਾ ਫੁੱਲ ਕਿਰਪਾ ਏ।
ਸਭ ਤੇ ਕਿਰਪਾ ਰਹਿੰਦੀ ਮਹਾਰਾਜ ਦੀ ਸਭ ਤੇ ਸਭ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ।
ਮੈਂ ਤੇ ਇਹ ਸੋਚਿਆ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਣਾ ਬੀ ਹੇਮਕੁੰਟ ਸਾਹਿਬ। ਤੁਸੀਂ ਗਏ ਹੋ ਉੱਧਰ ਵੀ ਉਹ ਦੱਸੋ ਇਤਿਹਾਸ ਦੱਸੋ ਸਾਨੂੰ ਵੀ।
ਹੇਮਕੁੰਟ ਸਾਹਿਬ। ਇਹ ਸਟਾਰਟ ਹੁੰਦਾ ਦੁਸ਼ਟਦਮਨ ਤੋਂ। ਦੁਸ਼ਟ ਜਮਨ ਕੌਣ ਹੈਗਾ ਜਿਹੜੇ ਦਸਮ ਪਾਤਸ਼ਾਹ ਜੀ ਹੈਗੇ ਨੇ ਉਨ੍ਹਾਂ ਦਾ। ਪਿਛਲਾ ਜਨਮ ਹੈਗਾ ਜਿਨ੍ਹਾਂ 'ਚ ਉਹ ਦੁਸ਼ਟ ਦ ਦਮਨ ਹੈਗੇ ਸੀਗੇ। ਅਤੇ ਦੁਸ਼ਟ ਦਮਨ ਦਾ ਜਨਮ। ਕਿਵੇਂ ਹੋਇਆ ਦੁਸ਼ਟ ਜਨਮ ਦਾ ਦੁਸ਼ਟ ਦਮਨ ਦਾ ਜਨਮ। ਕੋਈ ਗਰਭਵਾਤ ਤੋਂ ਕਿਸੇ ਮਾਂ ਦੀ ਕੁੱਖ ਤੋਂ ਨੀ ਹੋਇਆ ਉਹ ਜਨਮ। ਹੋਇਆ ਇੱਕ ਸ਼ੇਰ ਦੀ ਖਾਲ ਵਿੱਚੋਂ ਕਹਿੰਦੇ ਨੇ ਬਈ ਮੈਨੂੰ ਮਲਬ। ਪੂਰੇ ਇਤਿਹਾਸ ਨੀ। ਤਾਂ ਮੈਂ ਸੁਣਿਆ ਸਾਰਾ ਸੀ ਮਗਰ ਮੈਂ ਭੁੱਲਦਾ ਪਿਆ ਬਟ ਕਹਿੰਦੇ ਨੇ ਜਦੋਂ। ਜਦੋਂ ਦੇਵੀਆਂ ਤੇ। ਤੇ ਜਿਹੜੇ ਤੱਪ ਕਰਦੇ ਹੈਗੇ ਸੀ ਪਿਛਲੇ ਜਨਮ 'ਚ ਉਹਨਾਂ 'ਤੇ ਜਦੋਂ। ਸੰਕਟ ਆਇਆ ਸੀ ਨਾ ਅਤੇ ਉਹਨਾਂ ਦਾ ਜਿਹੜਾ ਯੁੱਧ ਚੱਲਿਆ ਸੀ ਅਤੇ ਉਹ ਇੱਕ ਦੇਵੀ ਜੀ ਹੈਗੇ ਸੀਗੇ ਉਹਨਾਂ ਨੇ ਅਰਦਾਸ ਕੀਤੀ ਅਕਾਲ ਪੁਰਖ ਨੂੰ ਬਈ ਸਾਨੂੰ ਬਚਾਓ ਇਹ ਸਾਨੂੰ ਮਾਰਨ ਆ ਰਹੇ ਰੀਜ਼ਨ ਮੈਨੂੰ ਪ੍ਰੋਪਰਲੀ ਯਾਦ ਨਹੀਂ ਹੈਗਾ ਬਟ ਕਹਿੰਦੇ ਬਈ ਉਹਨਾਂ ਨੇ ਅਰਦਾਸ ਕੀਤੀ ਅਕਾਲ ਪੁਰਖ ਨੂੰ ਬਈ ਸਾਡਾ ਥੋੜ੍ਹੀ ਰੱਖਿਆ ਕਰੋ ਬਾਬਾ ਜੀ ਅਕਾਲ ਪੁਰਖ ਜੀ ਸਾਡੀ ਰੱਖਿਆ ਕਰੋ ਸਾਨੂੰ ਮਾਰਨ ਆ ਰਹੇ ਨੇ ਅਤੇ ਫਿਰ ਉਹਨਾਂ ਨੇ ਕਿਹਾ ਬਈ ਆਕਾਸ਼ਵਾਣੀ ਹੋਈ ਵੀ ਜਿਹੜੀ ਖਲ ਤੁਸੀਂ ਬਹਿ ਕੇ ਤਪੱਸਿਆ ਕਰ ਰਹੇ ਹੋ ਨਾ ਉਸ ਖਾਲ ਨੂੰ ਝਾੜੋ ਉਸ ਖਾਲ ਨੂੰ ਝਾੜਿਆ ਅਤੇ ਉਹਦੇ 'ਚੋਂ ਇੱਕ ਬੜੀ ਹੀ ਤਗੜੀ ਸ਼ਕਤੀ ਦਾ ਆਗਮਨ ਹੋਇਆ ਜੋਸ਼ੀ ਦੁਸ਼ਟਦਮਨ ਇੰਝ ਦੁਸ਼ਟਦਨਮ ਦਮਨ ਦਾ ਜਨਮ ਹੋਇਆ ਜੋ ਕਿ ਸੀ ਪ੍ਰੀਵੀਅਸ ਜਨਮ ਸੀ ਸ਼੍ਰੀ ਗੁਰੂ ਤੇਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਠੀਕ ਏ ਤੇ ਕਹਿੰਦੇ ਉਹ ਜਿਹੜਾ ਯੁੱਧ ਚੱਲਿਆ ਉਹ ਕਹਿੰਦੇ ਨੌ ਘੜੀ ਚਲਿਆ ਅਤੇ ਉਸ ਟਾਈਮ ਇੱਕ ਘੜੀ ਨਾ ਇੱਕ ਘੜੀ ਇੱਕ ਦੇ ਪਿੱਛੇ ਸਤਾਈ ਜੀਰੋਆਂ ਲਾਗੇ ਇੱਕ ਘੰਟਾ ਬਣਦਾ ਹੈ ਇੱਕ ਦੇ ਪਿੱਛੇ ਸਤਾਈ ਜ਼ੀਰੋਆਂ ਦਾ ਘੰਟਾ ਮਤਲਬ ਨੌ ਘੜੀਆਂ ਮਤਲਬ ਲਾ ਲਓ ਨੌ ਦੇ ਪਿੱਛੇ ਸਤਾਈ ਜ਼ੀਰੋ ਘੰਟੇ ਇਹ ਯੁੱਧ ਚੱਲਿਆ
ਅੱਛਾ ਜੀ
ਅਤੇ ਫਿਰ ਦਸ਼ ਦਿਨਮ ਦਮਨ ਦਾ ਜਿਾ ਜਨਮ ਹੋਇਆ ਫਿਰ ਉਹਨਾਂ ਨੇ ਤਪੱਸਿਆ ਕੀਤੀ ਉਹਨਾਂ ਨੇ ਤਪੱਸਿਆ ਕੀਤੀ ਸੱਤ ਚੋਟੀਆਂ ਦੇ ਵਿੱਚ ਜਾ ਕੇ ਇੱਕ ਚੋਟੀ ਤੇ ਜਿਹਨੂੰ ਕਹਿੰਦੇ ਹਰ ਹੇਮਕੁੰਟ ਦਾ ਪਰਬਤ ਫਿਰ ਤੁਸੀਂ ਹਾਂਜੀ ਹਾਂਜੀ
ਮੈਨ ਦੱਸੋ ਉਹਨਾ ਨੇ ਉਧਰ ਕਿੰਨੇ ਟਮ ਦਿਆਮਪੁਰ
ਇਹ ਐਗਜੈਕਟ ਮੈਨੂੰ ਨਹੀਂ ਪਤਾ ਦੇਖੋ ਮੈਂ ਵੀ ਕੁਛ ਐਂਵੇਂ ਗਲਤ ਗੁਲਤ ਬੋਲਦਾ ਮੈਂ ਆਪਣੇ ਸਿਰ ਪਾਪ ਚੜ੍ਹਾਲ ਲਾ ਬਟ ਇੰਝ ਮੈਨੂੰ ਪ੍ਰੋਪਰ ਯਾਦ ਨਹੀਂ ਹੈਗਾ ਤੇ ਫੇਿਰ ਉਹਨਾਂ ਨੇ ਦੁਸ਼ਟ ਦਮਨ ਜੀ ਨੇ ਉੱਪਰ ਬਹਿ ਕੇ ਹੇਮਕੁੰਟ ਸਾਹਿਬ ਦੇ ਜਿਹੜਾ ਪਰਬਤ ਹੈਗਾ ਜਿੱਥੇ ਉਹ ਐਗਜੈਕਟ ਤਪੱਸਿਆ ਕੀਤੀ ਸੀ ਕਹਿੰਦੇ ਬਈ ਜਿੱਥੇ ਹਮਕੋਟ ਸਾਹਿਬ ਬਣਿਆ ਨਾ ਉਹ ਜਗ੍ਹਾ ਨਹੀਂੀ ਹੈਗੀ ਜਿੱਥੇ ਬਾਬੇ ਨੇ ਤਪੱਸਿਆ ਕੀਤੀ ਸੀ ਉਹ ਹੋਰ ਅੱਗੇ ਇੱਕ ਪਰਬਤ ਹੈਗਾ ਅਗਰ ਤੁਸੀਂ ਉਹ ਜਿਹੜੇ ਉੱਧਰ ਦੇ ਸੇਵਾਦਾਰ ਹੈਗੇ ਨੇ ਨਾ ਜੇ ਤੁਸੀਂ ਉਹਨਾਂ ਨੂੰ ਮਿਲੋ ਤਾਂ ਉਹਨਾਂ ਨੂੰ ਕੌ ਨਾ ਬਈ ਅਸੀਂ ਉਹ ਦਰਸ਼ਨ ਕਰਨੇ ਉਹ ਪਰਬਤ ਹੈ ਜਿੱਥੇ ਬਾਬਾ ਜੀ ਨੇ ਬਹਿ ਕੇ ਤਪੱਸਿਆ ਕੀਤੀ ਸੀ ਦੁਸ਼ਟ ਦਮਨ ਜੀ ਨੇ ਅਤੇ ਉਹ ਤੁਹਾਨੂੰ ਵਿਖਾਅ ਵੀ ਦੇਣਗੇ
ਅੱਛਾ ਮਤਲਬ ਉੱਧਰ ਜਾਣਾ ਪੈਂਦਾ ਜਾਂ ਦੂਰ ਨਜ਼ਰ ਆ ਜਾਂਦਾ
ਔਨ ਨਹੀਂ ਇਹ ਨਹੀਂ ਮੈਨੂੰ ਪਤਾ ਕਹਿੰਦੇ ਬਾਈ ਉਹ ਤੁਹਾਨੂੰ ਦਰਸ਼ਨ ਕਰਾ ਦਿੰਦੇ ਨੇ ਉਸ ਜਗ੍ਹਾ ਦੇ ਤੇ ਫਿਰ ਜਦੋਂ ਦੁਸ਼ ਦਮਨ ਜੀ ਉੱਥੇ ਤਪੱਸਿਆ ਕਰ ਰਹੇ ਸੀ ਅਤੇ ਅਕਾਲ ਪੁਰਖ ਦੀ ਬਾਾਣੀ ਅ ਭਵਿੱਖਬਾਣੀ ਹੋਈ ਬਈ ਦੁਸ਼ਟ ਦਮਨ ਜੀ ਤੁਹਾਨੂੰ ਇਸ ਮਾਤ ਲੋਕ ਉੱਤੇ ਜਾਣਾ ਪੈਣਾ ਇੱਕ ਤੀਸਰਾ ਪੰਥ ਰਚਾਨ ਤੀਸਰਾ ਪੰਥ ਕਿਉਂ ਪਹਿਲਾ ਪੰਥ ਸੀ ਜੋ ਸਿਰਫ ਚੱਲਦਾ ਸੀ ਮਾਰਪੀਟ ਚੱਲਦਾ ਸੀ ਦੂਸਰਾ ਕੋ ਜੋ ਮਾਰਪੀਟ ਕਰਦਾ ਸੀ। ਅਤੇ ਤੀਸਰਾ ਪੰਥ ਉਹ ਜੋ ਦੁਸ਼ਟਾਂ ਨੂੰ ਮਾਰਦਾ ਸੀ। ਅਤੇ ਜਿਹੜੇ ਬੇਗੈਰਤ ਹੈਗੇ ਸੀ ਜਿਹਨਾਂ ਨੂੰ ਬ ਬਚਾਣ ਦੀ ਲੋੜ ਸੀ ਓਹਨਾਂ ਨੂੰ ਬਚਾੰਦੇ ਸੀ। ਤਾਂ ਕੈੰਦੇਣ ਬਈ ਤੀਸਰਾ, ਤੀਸਰਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ। ਤੇ ਫਿਰ ਭਵਿੱਖਵਾਣੀ ਹੋਈ। ਕੋਈ ਐੰਜ-ਐੰਜ ਕਰਕੇ ਤੁਸੀਂ ਜਾਓ। ਅਕਾਲ ਬਈ ਕਲਯੁੱਗ ਤੇ ਜਾਓ। ਕਲਯੁੱਗ ਦੀ ਧਰਤੀ 'ਤੇ ਜਾਓ ਤੇ ਤੁਸੀਂ ਏਕ ਤੀਸਰਾ ਪੰਧ ਰਚਾਓ।
ਅੱਛਾ ਜੀ।
ਓਥੋਂ ਐਹ ਚੀਜ਼ ਸ਼ੁਰੂ ਹੋਈ। ਤੇ ਕਿਸੇ ਨੂੰ ਪਤਾ ਨੀ ਸੀ ਐ ਨਾਈਟੀ ਫਿਫਟੀਜ਼ ਇਚ ਉੱਨੀ ਸੌ ਪੰਜਾਹ ਹਿਚ ਅਹ ਦੋ ਸਿੰਘਾਂ ਨੇ ਭਾਈ ਈਸ਼ਰ ਸਿੰਘ ਜੀ। ਤੇ ਇੱਕ ਹੋਰ ਭਾਈ ਜੀ ਹੈਗੇ ਨੇ ਓਹਨਾਂ ਨੇ ਉੱਨੀ ਸੌ ਪੰਜਾਹ ਜਾ ਕੇ ਐਧਰ ਸੱਤ ਚੋਟੀਆਂ ਦੇ ਵੇਚ ਜਾ ਕੇ ਹੇਮਕੁੰਟ ਸੈਬ ਦੀ ਸਰਜਣਾ ਕੀਤ ਕੀਤੀ, ਲੱਭਿਆ। ਸਿਰਜਿਨਾਂ ਤੇ ਕੀ ਕਰਨੀ ਓਹ ਤੇ ਰੱਬ ਆਪ ਤੀ ਕਰਾੰਦਾ ਹੈਗੈ। ਬਟ ਓਹ ਲੱਭਿਆ। ਓਹਨਾਂ ਨੇ ਓਹ ਲੱਭਿਆ ਓਹਨਾਂ ਨੇ।
ਅੱਛਾ- ਅੱਛਾ। ਹੈਲੋ,
ਕੈੰਦੇ ਨੇ ਬਈ ਉੱਨੀ ਸੌ ਪਚੱਤ, ਉਣ੍ਹੱਤਰ 'ਚ ਅ ਉਣਾਣਵੇਂ, ਉਣੱਤਰ ਇਚ ਹਾਂ। ਉੱਨੀ ਸੌ ਉਣੱਤਰ ਚ ਕੈੰਦੇਣ ਦਸ ਬਾਏ ਦਸ ਦਾ ਕਮਰਾ ਹੈਗਾ ਸੀ ਸਿਰਫ਼ ਹੇਮਕੂੰਟ ਸਾਹਿਬ।
ਅੱਛਾ ਜੀ, ਬਈ ਬਣਿਆ ਏ।
ਨਹੀਂ- ਨਹੀਂ ਬਣਾਯਾ, ਬਣਾਯਾ ਉੱਨੀੌ ਸੋ ਪੰਜਾਹ ਲਭੇ। ਉੱਨੀ ਸਾਲ ਲੱਗੇ ਨਾ ਉੱਨੀ ਸਾਲ ਲੱਗੇ, ਓਹਨਾਂ ਨੂੰ ਬਣਾੰਦੇ- ਬਣੂੰਦੇ। ਤੇ ਓਹ ਦਸ ਬਾਏ ਦਸ ਦਾ ਓਹਨਾਂ ਨੇ ਕਮਰਾ ਬਣਾਯਾ।
ਅੱਛਾ ਜੀ।
ਤੇ ਫੇਰ ਓਹਨਾਂ ਨੇ ਕਰਦੇ ਕਰਦੇ ਫਿਰ ਪੰਜਾਹ ਬਾਏ ਪੰਜਾਹ ਦਾ ਬਣਿਆ। ਫਿਰ ਔਨੂੰ ਤੋੜ ਕੇ ਫਿਰ ਓਹ ਜੇੜਾ ਬਣਿਆ ਸੌ ਬਾਏ ਸੌ ਦਾ ਐ ਪੂਰਾ ਬਣਿਆ ਦਾ ਏ ਹੇਮਕੁੰਟ ਸਾਹਿਬ।
ਅੱਛਾ ਜੀ।
ਐਸੋ ਬਾਏ ਸੋ ਦਾ ਪੂਰਾ ਗੁਰਦੁਆਰਾ ਬਣਿਐ। ਐਹ ਇੱਕ ਲੋਕ ਤਾ ਗੁਰਦੁਆਰਾ ਹੈਗੈ। ਜਿੱਥੇ ਗੁੰਮਤ ਨੀ ਹੈ। ਵੇਖਿਆ ਹੀ ਹੋਣਾ ਤੁਸੀਂ ਐਹ ਚੀ ਜ ਤੁਸੀਂ ਏਹ ਚੀਜ਼ ਗੌਰ ਨ੍ਹੀਂ ਕੀਤੀ ਹੋਣੀ। ਬਟ ਐਹ ਇੱਕਲੋ ਤਾ ਗੁਰਦੁਆਰਾ ਹੈਗੈ, ਜਿੱਥੇ ਗੁੰਮੱਦ ਨ੍ਹੀਂ ਹੈਗਾ।
ਅੱਛਾ ਜੀ।
ਇੱਕ ਪਰਬਤ ਟਾਈਪ ਇੱਕ ਚੋਟੀ ਟਾਈਪ ਬਣਿਆ ਜਿਹਦੇ ਉੱਪਰ ਸਿਰਫ ਨਿਸ਼ਾਨ ਸੈਬ ਲੱਗਿਆ ਦੈ।
ਮੈਂ ਕਦੀ ਗਏ ਨੀ ਸਚੀ ਦਸਾਂ ਤੇ ਤਾਂਏ ਤਾਂ ਪੋਛ ਰੀਆ।
ਨਹੀਂ- ਨਹੀਂ ਤੁਸੀਂ ਫੋਟੋਜ਼ ਤੇ ਵੇਖੀ ਹੋਣੀ।
ਹਾਂ, ਫੋਟੋ ਵੇਖੀ ਏ, ਪਰ ਮੈਂ ਗੋਰ ਨੀ ਕੀਤਾ। ਆਹ ਤੇ ਤੁਹਾਡੇ ਮੂੰਹੋ ਸੁਣਿਆ ਨਾ ਤਾਂ ਮੈਂ ਹੁਣ ਸਮਝਿਆ, ਬਈ ਵਾਕੇ ਓਹ ਨੀ ਹੈ।
ਹਾਂਜੀ- ਹਾਂਜੀ, ਤੇ ਹਰ ਸਾਲ ਕੈੰਦੇ ਨੇ ਬਈ ਹੈਲੀਕੋਪਟਰਾਂ 'ਤੇ ਚੜ੍ਹ ਕੇ ਜੇੜੀ ਸੱਤ ਚੋਟੀਆਂ ਹੈਗੀਆਂ ਨੇ ਓਹਨਾਂ ਦੇ ਨਿਸ਼ਾਨ ਸੈਬ ਜੇੜੇ ਲੱਗੇ ਦੇਣ ਓਹਨਾਂ ਦੇ ਵਸਤਰ ਬਦਲਦੇ ਹੈਗੇਣੇ। ਪਤਾ ਹੀ ਹੋਣਾ ਤੇ ਤੁਹਾਨੂੰ ਬਈ ਸੱਤ ਚੋਟੀਆਂ ਜੇੜੀ ਹੈਗੀਆ ਓਨਾ ਔਪਰ ਨਿਸ਼ਾਨ ਸੈਬ ਲੱਗੇ ਦੇਨੇ।
ਹਾਂਜੀ -ਹਾਂਜੀ, ਐਹ ਤੇ ਮੈਨੂੰ ਪਤਾ ਹੈਗੈ। ਬਾਕੀ ਜਿੜੀ ਤੁਸੀਂ ਐਹ ਪੋਇੰਟ ਗੱਲ ਕੀਤੀ ਏਨਾ ਬਈ ਔਧਰ ਗੁਮੰਟ ਨੀ ਹੈਗਾ। ਪਰ ਮੈਂ ਚੀਜ਼ ਹੋਣ ਨੋਟ ਕੀਤੀ ਏ। ਓਹ ਵੀ ਤੁਹਾਡੇ ਮੂੰਹੋ ਸੁਣਿਆ ਤਾਂ।
ਬ ਬੰਦਾ ਬੰਦੇ ਨੌਲੇਜ ਮਿਲਦੀ ਏ ਓਹਨੂੰ ਤਾਂ ਗੌਰ ਕਰਦਾ ਜਿਸ ਚੀਜ਼ ਨੂੰ ਨੀ ਪਤਾ ਹੁੰਦਾ ਨਾ।
ਹਾਂਜੀ-ਹਾਂਜੀ।
ਹਾਂ।
ਤੇ ਉੱਧਰ ਸਰੋਵਰ ਜਿਹੜਾ ਉਹ ਹੈਗਾ ਓਧਰ ਸਰੋਵਰ ਤੇ ਉਹ ਫੇਰ ਪਿੱਛੋਂ ਉਹ ਆ ਰਹੀ ਮਤਲਬ ਕਿ ਜਲ ਜਾ ਆ ਰਿਹਾ ਪਿੱਛੋਂ ਪਹਾੜਿਆਂ ਚੋਂ ਹੀ ਆ ਰਿਹਾ ਜਲ।
ਹਾਂ ਪਹਾੜੀਆਂ ਚੋਂ ਆ ਰਿਹਾ ਤੇ ਕਹਿੰਦੇ ਨੇ ਬਈ ਜਦੋਂ ਪਾਂਡਵ ਔਰ ਕੋਰਵ ਸੀ ਨਾ ਤੇ ਜਦੋਂ ਪਾਂਡਵ ਉਹਨਾਂ ਨੇ ਆਪਣਾ ਸਵਰਗਵਾਸ ਕਰਨਾ ਸੀ ਤੇ ਜਿਹੜਾ ਕੁੰਡ ਹੈਗਾ ਨਾ ਜਿੱਥੇ ਆਪਾ ਇਸ਼ਨਾਨ ਕਰਨੇ ਹਾ ਇਹਦਾ ਤੱਟ ਨੀ ਹੈ ਕੋਈ।
ਅੱਛਾ ਜੀ
ਇਹਦਾ ਕੋਈ ਤੱਟ ਨੀ ਹੈਗਾ ਤੇ ਕਹਿੰਦੇ ਨੇ ਬਈ ਹਾਂਜੀ ਤੇ ਇਹਦੇ ਵਿੱਚ ਆਪਣੇ ਸ਼ਸਤਰ ਸੱਟ ਕੇ ਗਏ ਸੀ।
ਅੱਛਾ ਜੀ
ਇਹ ਕੁੰਡ ਦੇ ਅੰਦਰ।
ਤੇ ਫੇਰ ਐਦਰੋਂ ਮੰਨ ਕੇ ਚਲੋ ਰਿਸ਼ੀਕੇਸ਼ ਤੋਂ ਕਿੰਨੀ ਦੂਰ ਹੈਗਾ? ਹੁਣ ਤੇ ਸਹੂਲਤਾਂ ਵਾਧੂ ਹੋ ਗਈਆ।
ਉੱਧਰੋਂ ਨਾ ਹੁਣ ਅਸੀ ਜਦੋ ਗਏ ਸੀ ਨਾ ਤਾਂ ਤੇ ਸਾਨੂੰ ਟਰੈਵਲਰ ਬੁੱਕ ਕਰਨਾ ਪਿਆ ਸੀ ਕਿਉਂਕਿ ਸਾਨੂੰ ਪਤਾ ਨੀ ਸੀ। ਮਗਰ ਹੁਣ ਮੈਂ ਵੀਡੀਓਜ਼ ਦੇਖੀਆਂ ਨੇ ਕਹਿੰਦੇ ਭਾਈ ਇੱਦਰੋਂ ਜਾਓ ਰਿਸ਼ਕੇਸ਼। ਰਿਸ਼ੀਕੇਸ਼ ਨੀ ਜਾਣਾ ਆਪਾ, ਆਪਾ ਜਾਣਾ ਹਰਦੁਆਰ। ਹਰਿਦੁਆਰ ਜਾਣਾ ਹਰਿਦੁਆਰ ਤੋਂ ਪ੍ਰਾਈਵੇਟ ਬੱਸਾਂ ਮਿਲਣਹੀਗੀਆਂ ਪੰਜ ਸੌ ਰੁਪਏ ਪਰ ਸੀਟ ਦੀ। ਚਾਰ ਸੌ ਪਚਾਸੀ ਰੁਪਏ ਇੱਕ ਸੀਟ ਦੇ ਹੈਗੇ ਨੇ ਟ੍ਰੈਵਲਰ ਹੈਗੇ ਨੇ ਟਰੈਵਲਰ ਲੈਂਦੇ ਨੇ ਹਜ਼ਾਰ ਰੁਪਏ।
ਚੋਲੋ ਵਧੀਆ ਹੈਗਾ।
ਹਾਂਜੀ-ਹਾਂਜੀ
ਬਾਕੀ ਤੇ ਮੈਂ ਵੀ ਮੇਰਾ ਮੂਡ ਬਣਦਾ ਪਿਆ ਪਰ ਮੈਂ ਜਾਵਾਂਗਾ। ਬਾਕੀ ਹੁਣ ਤੇ ਸਹੂਲਤਾਂ ਹੋ ਗਈਆਂ ਨੇ। ਬਾਕੀ ਏ ਹੈਗਾ ਮੈਂ ਵੀ ਸੁਣਿਆ ਬਈ ਇੰਨੀ ਉਚਾਈ ਤੇ ਹੋਣ ਤੋ ਬਾਦ ਵੀ ਉੱਧਰ ਲੰਗਰ ਲੱਗਦੇ ਨੇ।
ਬਿਲਕੁਲ
ਹਣਾ
ਹਾਂਜੀ-ਹਾਂਜੀ ਤੁਸੀਂ ਇੰਨੀ ਚਲੋ ਵੀ ਜਾਓਗੇ ਨਾ ਜੇ ਤੁਸੀ ਪੈਦਲ ਜਾ ਰਹੇ ਹੋ ਤੁਹਾਨੂੰ ਉੱਥੇ ਠੰਡ ਨੀ ਲੱਗੇਗੀ ਜੇ।
ਅੱਛਾ ਜੀ ਵੀ।
ਇਹ ਫੈਕਟ ਹੈਗਾ ਜੇ ਪਤਾ ਕਿਉਂ ਬੰਦਾ ਚਲਦਾ ਪਿਆ ਪਿਛਲੇ ਲਗਾਤਾਰ ਇੱਕੀ ਕਿਲੋਮੀਟਰ ਤੋਂ ਚੱਲ ਰਿਹਾ ਚ ਹਾਂਜੀ-ਹਾਂਜੀ।
ਹੈਲੋ
ਹੋਰ ਪਤਾ ਕੀ ਹਾਂਜੀ-ਹਾਂਜੀ ਬੋਲੋ ਤੁਸੀ ਦੱਸੋ।
ਮੈਂ ਕਹਿ ਰਿਹਾ ਬਈ ਤੁਹਾਨੂੰ ਉੱਥੇ ਠੰਢ ਨੀ ਲੱਗੇਗੀ ਜੇ ਕਿਉਂਕਿ ਤੁਸੀਂ ਪਿਛਲੇ ਲਗਾਤਾਰ ਇੱਕੀ ਕਿਲੋਮੀਟਰ ਤੋ ਚੱਲਦੇ ਆ ਰਹੇ ਹੋ ਨਾ ਤੁਹਾਡਾ ਪਿੰਡਾ ਗਰਮ ਰਹੇਗਾ। ਹੋਰ ਇਹ ਗਲਤੀ ਕਦੀ ਨਾ ਕਰਨਾ ਕਿ ਤੁਸੀ ਬਹਿ ਬਹਿ ਜਾਓ ਬਈ ਮੈਂ ਪਹਿਲੇ ਪਾਠ ਕਰ ਲਾ ਬਾਦ ਚੋਂ ਫਿਰ ਇਸ਼ਨਾਨ ਕਰਾਂਗਾ ਬਾਦ ਚੋ ਨੀ ਹਿੰਮਤ ਆਣੀ ਜੇ। ਪਿੰਡਾ ਥੋੜਾ ਠੰਡਾ ਪਹਿ ਜਾਏਗਾ, ਹਾਂ ਬਿਲਕੁਲ-ਬਿਲਕੁਲ। ਬਿਲਕੁਲ ਠੰਡਾ ਹੋਏਗਾ ਨਾ ਤੁਸੀ ਇਸ਼ਨਾਨ ਕਰਨ ਜਾਓ ਤੁਹਾਡਾ ਸਰੀਰ ਪੀਲਾ
ਨਈ ਇੱਕ ਇਹ ਦੇ ਚ ਇਹ ਵੀ ਸੁਣਨ ਚ ਆਇਆ ਬਈ ਖੜੀ ਚੜਾਈ ਹੈਗੀ ਹੈ ਸੱਤ ਕਿਲੋਮੀਟਰ ਦੀ।
ਹਾਂ ਬਿਲਕੁਲ ਬਹੁਤ ਓ ੱਖੀ ਚੜਾਈਏ ਫ ਮਾਰਨ ਰੱਬ ਆਪ ਹੀ ਫੜ ਕੇ ਲੈ ਕੇ ਜਾਂਦਾ ਵੀਰ ਅਸੀਂ ਕੁਛ ਨੀ ਕਰ ਸਕਦੇ ਐਵੇਂ ਤਾਂ ਅਸੀਂ ਕਈ ਜ ਵੀ ਪਹਾੜਾਂ ਤੇ ਚੜ੍ਹ ਦਗੇ ਉਹ ਬਰਾੱਬ ਆਪ ਫੜੇ ਹੱਥ ਤੇ ਤਾਂ ਕਰ ਸਕਦੇ ਇਨ ਤੇ ਕੁਛ ਵੀ ਨਹੀਂੀ ਹੋ ਸਕਦਾ
ਹਮ ਰਾ ਤੇ ਆ
ਉਹੀ ਤੇ। ਹੈ ਬਿਲਕੁਲ ਖੜ੍ਹੀ ਚੜ੍ਹਾਈ ਹੈ ਕੋਈ ਸ਼ੱਕ ਨਹੀਂ ਹੈਗਾ ਬਿਲਕੁਲ। ਇੱਕ ਤਾਂ ਓਸ, ਹੁੰਦੀ ਏ ਓਸ ਕਰਕੇ, ਫਿਸਲਣ ਬਹੁਤ ਜ਼ਿਆਦਾ ਹੁੰਦੀ ਏ ਗਿੱਲੀ ਰਹਿੰਦੀ ਜਗਾ, ਉਹ ਫਿਸਲਣ ਵੀ ਹੁੰਦੀ ਏ, ਉਹ ਬਹੁਤ ਗਿਰਨ ਦਾ ਵੀ ਡਰ ਹੁੰਦਾ। ਉੱਧਰ ਮੌਸਮ ਦਾ, ਕੁਛ ਪਤਾ ਹੀ ਨਹੀਂ ਹੈ ਨਾ। ਪੰਜ ਮਿੰਟ, ਪਹਿਲੇ ਧੁੱਪ, ਚ ਪੰਜ ਮਿੰਟ ਪਹਿਲੇ ਧੁੱਪ ਹੋਏਗੀ ਜੇ, ਨਾਲ ਹੀ ਸਨੋਹ ਆ ਜਾਏਗੀ ਜੇ।
ਹੁ ਪਹਾੜ ਵੀ ਟੁੱਟ ਜਾਂਦੇ ਨੇ ਉੱਧਰ, ਪਹਾੜ
ਉਹਦੀ ਇੰਨੀ ਕਿਰਪਾ ਹੈਗੀ ਹੈ, ਬਟ ਚੜ੍ਹਾਈ ਤਾਂ ਨਹੀਂ ਹੁੰਦਾ। ਮਗਰ ਰਸਤੇ 'ਚ ਹੁੰਦਾ ਜਿਹੜਾ ਰਿਸ਼ੀਕੇਸ ਤੋਂ ਗੋਬਿੰਦ ਘਾਟ ਦਾ, ਰਸਤਾ ਹੈਗਾ ਨਾ
ਹਮ ਅ ਚਲੋ ਠੀਕ ਹੈ ਫੇਿਰ ਹੈਂ ਸਤਿ ਸ੍ਰੀ ਅਕਾਲ ਜ ਓਕੇ ਠੀ